ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ, ਕਿਵੇਂ ਹੋ?
ਹਾਂਜੀ ਵਧੀਆ, ਤੁਸੀਂ ਦੱਸੋ, ਠੀਕ ਠਾਕ।
ਹਾਂਜੀ ਵਧੀਆ, ਹੋਰ ਘਰ, ਪਰਿਵਾਰ, ਸਾਰੇ ਵਧੀਆ।
ਹਾਂਜੀ, ਵਧੀਆ।
ਅਤੇ, ਹੋਰ।
ਹਾਂਜੀ, ਤੁਸੀਂ ਸੁਣਾਓ, ਆਪਣਾ ਕਿੱਦਾਂ ਚੱਲਦਾ?
ਕੁਛ ਨੀ, ਬਸ ਮੈਨੂੰ, ਇੱਕ ਟੋਪਿਕ, ਜਿਹਾ ਮਿਲਿਆ ਹੋਇਆ ਸੀਗਾ। ਟੂਰਿਸਟ, ਦਾ ਤੇ ਉਹਦੇ ਤੇ ਲਿਖਣਾ ਸੀਗਾ, ਮੈਂ ਕਾਫ਼ੀ ਕੁਛ ਤੇ, ਮੈਂ ਸੋਚ ਰਹੀ ਸੀ ਵੀ ਕੀ, ਡਿਸਕਸ ਕਰ ਲਾਂ, ਓਨੇ ਟਾਈਮ 'ਚ ਤੁਹਾਡਾ ਫੋਨ ਆ ਗਿਆ।
ਅੱਛਾ -ਅੱਛਾ ਕੀ ਲਿਖ ਰਹੇ ਸੀ, ਟੂਰਿਸਟ ਬਾਰੇ।
ਮੈਂ, ਟੂਰਿਸਟ ਬਾਰੇ, ਕੀ ਲਿਖ ਰਹੀ ਸੀਗੀ ਕਿ ਟੂਰਿਸਟ ਹੁੰਦਾ ਕੀ ਹੈ? ਉਹਦੇ, ਵਿੱਚ ਟੂਰਿਸਟ ਹੁੰਦਾ, ਕਿ ਇਹਦੇ ਵਿੱਚ ਤਾਂ ਆਪਾਂ ਇੱਕ ਪੁਆਇੰਟ ਲਿਖ ਸਕਦੇ ਹ ਕਿ। ਟੂਰਿਸਟ, ਉਹਨਾਂ ਨੂੰ ਕਹਿੰਦੇ ਆ, ਕਿ ਜਿਹੜੇ ਘੁੰਮਣ ਫਿਰਨ ਦੇ ਸ਼ ਸ਼ਕੀਨ ਹੁੰਦੇ ਆ, ਅਲੱਗ- ਅਲੱਗ ਜਗ੍ਹਾ ਤੇ, ਘੁੰਮਣਾ ਜਾਣਾ ਪਸੰਦ ਕਰਦੇ ਹਨ।
ਹਾਂਜੀ -ਹਾਂਜੀ, ਜਿੱਦਾਂ ਕਈ, ਆਪਣੇ ਆ ਜਾਂਦੇ ਹੈਨਾ, ਇੰਡੀਆ ਚ। ਬਹੁਤ ਲੋਕੀ ਆਉਂਦੇ ਆ, ਬਾਹਰ ਤੋਂ ਘੁੰਮਣ।
ਹੁੰ ਹੁੰ। ਹੁੰ, ਹੁੰ।
ਹਾਂਜੀ।
ਹਾਂ, ਕਿ ਜਿਨਾਂ ਨੂੰ ਮਤਲਬ ਅਲੱਗ-, ਅਲੱਗ ਤਰ੍ਹਾਂ ਦਾ ਕਲਚਰ ਪਲੇਸਿਸ। ਇਨਵਾਇਰਮੈਂਟ ਹੈ ਨਾ ਇੱਦਾਂ ਦੀਆਂ ਚੀਜ਼ਾਂ, ਐਕਸਪਲੋਰ ਕਰਨ ਦਾ ਉਹ ਹੁੰਦਾ ਹੈ ਸ਼ੌਂਕ ਹੁੰਦਾ, ਇਹ ਕਹਿ ਸਕਦੇ ਹਾ। ਫੇਰ ਉਹਦੇ ਵਿੱਚ ਉਸੇ ਟੋਪਿਕ ਦੇ ਵਿੱਚ ਮੈਂ ਲਿਖਣੀਆਂ ਸੀਗੀਆਂ, ਕਿ ਉਹਦੇ ਮਤਲਬ ਅਹ ਟੂਰਿਸਟ ਨੂੰ ਕੀ ਲਾਭ ਹੁੰਦੇ ਆ ਤੇ ਕੀ ਹਾਨੀਆਂ ਹੁੰਦੀਆਂ?
ਹ-
ਤੇ ਉਹਨਾਂ ਨੂੰ ਜਿਹੜੇ ਅਹ ਜਿਹੜੀ ਪਲੇਸ ਆ, ਜਿਹੜੀ ਪਲੇਸ ਤੇ ਉਹ ਜਾਂਦੇ ਆ ਉਹਦੇ, ਉਹਦੇ ਤੇ ਉਹ ਪਲੇਸ ਨੂੰ, ਟੂਰਿਸਟ ਦਾ ਫਾਇਦਾ ਕੀ ਹੈ, ਤੇ ਨੁਕਸਾਨ ਕੀ ਆ?
ਹਾਂਜੀ ਹਾਂਜੀ, ਦੇਖਿਆ ਜਾਵੇ ਤਾਂ ਟੂਰਿਸਟ ਇੱਕ ਹਿਸਾਬ ਆਪਣਾ ਨੌਲੇਜ ਹੀ ਇਕੱਠੀ ਕਰਨ ਆਉਂਦੇ ਹੈ ਨਾ।
ਹਾਂਜੀ ਹਾਂਜੀ, ਹਾਂਜੀ।
ਕਿਉਂਕਿ ਜਿਹੜੀ ਚੀਜ਼ਾਂ ਦੀ ਕਈਆਂ ਦੀ ਨੌਲੇਜ ਨਹੀਂ ਹੁੰਦੀ, ਕਿਸੇ ਦੇ ਰੀਤੀ ਰਿਵਾਜ਼ਾਂ ਕੁਛ ਵੀ ਉੱਥੇ ਚੱਲਦਾ ਜੋ, ਕੋਈ ਸਪੈਸ਼ਲ ਫੂਡ ਹਨਾ, ਇਹਨਾਂ ਚੀਜ਼ਾਂ ਦੀ ਨੌਲੇਜ ਹੀ ਇਕੱਠੀ ਕਰਦੀ ਹੈ।
ਹਮ ਹਮ, ਇੱਕ ਤਾਂ ਲਾ ਲਓ ਕਿ ਜਿਵੇਂ ਹਾਂ, ਮੈਂ ਇਹੀ ਸੋਚਦੀ ਸੀਗੀ ਕਿ ਇੱਕ ਤਾਂ ਵੀ ਉਹ ਹੁੰਦਾ ਉਹਨਾਂ ਨੂੰ ਕਿ ਡਿਫਰੈਂਟ- ਡਿਫਰੈਂਟ, ਜਿਹੜੇ ਕਲਚ ਐਕਸਪੀਰੀਅੰਸ ਕਰਨ ਦਾ ਮੌਕਾ ਮਿਲਦਾ ਹਨਾ, ਤੇ ਕਲਚਰ ਹੋ ਗਿਆ ਅਤੇ ਇੱਕ ਹੋ ਗਿਆ, ਕਿ ਉਹਨਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਅਹ ਲੋਕ, ਲੋਕਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਜਿੱਦਾਂ ਕਿ, ਜਿਵੇਂ ਹੁਣ ਆਪਾਂ ਆਪਣਾ ਕਲਚਰ ਅਲੱਗ ਹੈ, ਪੰਜਾਬ ਦਾ ਕਲਚਰ ਅਲੱਗ ਹੈ, ਜੇ ਮਨ ਮੰਨ ਲਓ ਜੇ ਮਤਲਬ ਮੈਂ, ਮਤਲਬ ਮੈਂ ਟੂਰਿਸਟ ਹਾਂ ਮੈਂ ਆਪਣੀ ਇਗਜਾਮਪਲ ਦਿੰਦੀ ਹਾਂ, ਕਿ ਮੈਂ ਟੂਰਿਸਟ ਮੈਂ ਕਿਤੇ ਘੁੰਮਣ ਜਾਣਾ, ਮਤਲਬ ਮੰਨ ਲਓ, ਮੈਂ ਹਿਮਾਚਲ ਘੁੰਮਣ ਚੱਲ ਗਈ। ਮੈਨੂੰ ਘਮਣ ਦਾ ਬਹੁ ਸ਼ ਸ਼ ਸ਼ੌਕ, ਤਾਂ ਮੈਂ ਉੱਥੇ ਜਾਊਂਗੀ ਤਾਂ, ਪਹਿਲਾਂ ਮੈਂ ਜਾ ਕੇ ਉੱਥੇ ਲੋਕਾਂ ਨੂੰ, ਲੋਕਾਂ ਦੇ ਵਿੱਚ ਵਿਚਰੂਗੀ, ਹਨਾ। ਫਿਰ ਉਹਨਾਂ ਦਾ ਕਲਚਰ ਦੇਖੂੰਗੀ, ਫਿਰ ਉਹਨਾਂ ਦਾ ਫੂਡ ਟਰਾਈ ਕਰੂਗੀ, ਜਿਵੇਂ ਉਹਨਾਂ ਦੇ ਫੂਡਜ਼ ਅਲੱਗ- ਅਲੱਗ ਹੋਣਗੇ, ਆਪਣਾ ਅਲੱਗ ਫੂਡ ਹੋਊਗਾ, ਉਹਨਾਂ ਦਾ ਟੇਸਟ ਅਲੱਗ ਹੋਊਗਾ, ਆਪਣਾ
ਹਾਂਜੀ, ਉਹਨਾਂ ਦਾ ਪਹਿਰਾਵਾ ਵੀ ਅਲੱਗ ਰਹੇਗਾ ਆਪਣੀਆਂ ਨਾਲੋਂ।
ਹਾਂਜੀ ਹਾਂਜੀ, ਤੇ ਇੱਕ
ਤਰੀਕੇ ਦਾ ਵੀ ਬੜਾ ਫ਼ਰਕ ਪੈ ਜਾਂਦਾ ਹੈ, ਉਹਨਾਂ ਦੀ ਬੋਲੀ ਦਾ ਵੀ ਫਰਕ
ਹਾਂਜੀ ਹਾਂਜੀ ਲੈਂਗੁਏਜ, ਲੈਂਗੁਏਜ ਦਾ ਵੀ ਮਤਲਬ ਭਾਸ਼ਾ ਬਹੁਤ ਅਲੱਗ ਹੁੰਦੀ ਹੈ ਆਪਣੀ ਹਨਾ, ਉਹਨਾਂ ਦੀ ਪਹਾੜੀਆਂ ਦੀ ਜਿਵੇਂ ਪਹਾੜੀ ਅਲੱਗ ਬੋਲਦੇ ਨੇ ਹਨਾ, ਆਪਾਂ ਹੁਣ ਪੰਜਾਬੀ ਬੋਲਦੇ ਹਾਂ। ਉਹ ਹਿੰਦੀ ਵੀ ਨਹੀ ਬੋਲਦੇ, ਉਹ ਆਪਣੀ ਪਹਾੜੀ ਲੈਂਗੁਵੇਜ ਬੋਲਦੇ ਨੇ, ਹਨਾ।
ਹਾਂਜੀ।
ਤੇ ਉਹ ਚੀਜ਼, ਮਤਲਬ ਜੇ ਕਿਤੇ ਆਪਾਂ ਛੋਟੇ ਛੋਟੇ ਵਰਡਜ਼ ਉਹਨਾਂ ਤੋਂ ਸਿੱਖਦੇ ਹਾਂ ਤਾਂ ਉਹਨਾਂ ਤੋਂ ਆਪਾਂ ਨੂੰ ਕੀ ਮਿਲਣ ਨੂੰ ਸਿੱਖਣ ਨੂੰ ਮਿਲਦਾ ਹੈ, ਭਾਸ਼ਾ ਸਿੱਖਣ ਨੂੰ ਮਿਲਦੀ, ਹਨਾ।
ਹਾਂਜੀ।
ਤੇ ਫਿਰ ਉਨਾਂ ਦਾ ਕਲਚਰ ਕਿ ਓ ਕਿੱਦਾਂ ਦੇ ਕੱਪੜੇ ਵਗੈਰਾ ਪਾਂਦੇ ਨੇ। ਕਿੱਦਾਂ ਦਾ ਖਾਂਦੇ-ਪੀਂਦੇ ਨੇ ਕਿੱਦਾਂ ਰੈੰਦੇ ਨੇ ਕਿੱਦਾਂ ਮਤਲਬ ਓਨਾਂ ਦਾ ਇਨਵਾਰਮੈਂਟ ਸਭ ਤੋਂ ਬੈਸਟ ਐ ਕਿ ਓਨਾਂ ਦਾ ਓ ਇਨਵਾਰਮੈਂਟ ਚੈੱਕ ਕਰਦੇ ਨੇ। ਮਤਲਬ ਐਕਸਪੀਰੀਸ ਕਰਦੇ ਨੇ ਕਿ ਕਿਦਾਂ ਦੇ ਇਨਵਾਰਮੈਂਟ ਦੇ ਵਿੱਚ ਓ ਲੋਕ ਰੇੱਦੇ ਨੇ ਨਾ।
ਹਾਂਜੀ-ਹਾਂਜੀ।
ਤੇ ਦੂਸਰਾ ਫਾਇਦਾ ਓਨਾਂ ਓਨਾਂ ਨੂੰ ਇੱਕ ਨੁਕਸਾਨ ਵੀ ਹੈਗਾ ਇਸ ਚੀਜ਼ ਦਾ ਨੁਕਸਾਨ ਹਾਂ ਨੁਕਸਾਨ ਏ ਐ ਕਿ ਜਦੋਂ ਆਪਾਂ ਕਿਸੇ ਨਵੀਂ ਜਗ੍ਹਾ ਤੇ ਜਾਣੇ ਆ ਆਪਾਂ ਨੂੰ ਨੀ ਪਤਾ ਹੁੰਦਾ ਕਿ ਉੱਥੇ ਕਿੱਦਾਂ ਦੇ ਲੋਕ ਰੈੰਦੇ ਨੇ ਹੈਨਾ
ਹਾਂਜੀ। ਕੀ ਐਕਸੈਪਟ ਕਾਰਨਗੇ ਸਾਨੂੰ ਜਾਂ ਨਈ ਕਾਰਨਗੇ ਸਾਡੇ ਨਾਲ ਗੱਲ ਕਾਰਨਗੇ ਕੇ ਨਈ ਕਾਰਨਗੇ।
ਓਨਾਂ ਦੀ ਮੈਂਟਲ ਮਤਲਬ ਕੀ ਐ ਕੰਡੀਸ਼ਨ ਕੀ ਐ ਹੈਨਾ
ਹਾਂਜੀ।
ਕਿ ਆਪਣੇ ਬਾਰੇ ਓ ਲੋਕ ਕਿੱਦਾਂ ਦਾ ਸੋਚਦੇ ਨੇ ਨਾ ਏ ਨੀ ਹੁੰਦਾ ਕਿ ਕਿ ਓਨਾਂ ਦਾ ਬੈਕਗਰਾਊਂਡ ਕਿੱਦਾਂ ਦਾ ਕ੍ਰਿਮਨਲ ਹੋ ਸਕਦੇ ਨੇ ਚੋਰ ਹੋ ਸਕਦੇ ਨੇ ਏਨਾ ਓਥੇ ਨਾਲ ਅਪਣੇ ਮਿਸਹੈਪਨਿੰਗ ਵੀ ਹੋ ਸਕਦੀ ਐ।
ਹਾਂਜੀ ਜੇ ਦੂਸਰੀ ਜਗ੍ ਜਾਵਾਂਗੇ ਤਾਂ ਆਪਣੇਆਂ ਕਿਸੇ ਤਰ੍ਹਾਂ ਦਾ ਵੀ ਕੁੱਛ ਵੀ ਕਟ ਸਕਦਾ ਏ।
ਹਾਂਜੀ। ਜਿੱਦਾਂ ਹੁਣ ਮਿਸਹੈਪਨਿੰਗ ਹੋ ਸਕਦੀ ਏ ਕਿ ਆਪਣੇ ਤੇ ਕੋਈ ਅ ਕ੍ਰਿਮੀਨਲ ਅਟੈਕ ਕਾਰਦੇ ਹੈਨਾ-
ਹਾਂਜੀ।
ਜਿੱਦਾਂ ਮਤਲਬ ਏਧਰ ਪੁਲ ਪੁਲਗਾਮਾਹ ਨੀ ਐ ਅਟੈਕ ਹੋਇਆ ਸੀ ਓ ਇੱਕ ਹਸਬੈਂਡ-ਵਾਈਫ ਗਏ ਹੋਏ ਸੀਗੇ ਕੁਮਣ ਹੈਨਾ। ਮਤਲਬ ਓ ਵਿਆਹ ਤੋਂ ਬਾਅਦ ਆਪਣਾ ਹਨੀਮੂਨ ਮਨੋਣ ਦੇ ਲਈ ਗਏ ਹੋਏ ਸੀ ਇੱਧਰ ਸ਼ਿਮ ਅਹ ਇੱਧਰ ਜੰਮੂ-ਕਸ਼ਮੀਰ ਦੇ ਵਿੱਚ ਵਾਲੀ ਸਾਈਡ ਤੇ ਉੱਥੇ ਅੱਤਵਾਦ ਦਾ ਹਮਲਾ ਹੋ ਗਯਾ ਸੀਗਾ। ਤੇ ਫੇਰ ਓ ਹਸਬੈਂਡ-ਵਾਈਫ ਉੱਥੇ ਅਹ ਮਤਲਬ ਮਰਗੇ ਸੀ। ਹੁਣ ਏਦਾਂ ਦੀ ਮਤਲਬ ਏ ਏਦਾਂ ਦੀਆਂ ਜੜੀਆਂ ਕੰਡੀਸ਼ਨ ਹੁੰਦੀਆਂ ਓ ਟੂਰਿਸਟ ਦੇ ਲਈ ਕ੍ਰਿਟੀਕਲ ਹੋ ਜਾਂਦੀਆਂ ਨਾ ਹੂੰ ਤੇ ਪਲੇਸ ਨੂੰ ਫਾਇਦਾ ਮੇਰੇ ਅਕੋਰਡਿੰਗ ਏ ਐ ਕਿ ਜਦੋਂ ਕੋਈ ਜਾਂਦ ਦਾ ਓਥੇ ਟੂਰਿਸਟ ਜਦੋਂ ਓ ਜਾਂਦਾ ਓ ਜਾ ਕੇ ਸਭ ਤੋਂ ਪੈਲਾਂ ਕੀ ਕਰੂਗਾ ਆਪਣਾ ਰਹਿਣ ਦਾ ਇੰਤਜ਼ਾਮ ਕਰੂਗਾ
ਹਾਂਜੀ।
ਹੈਨਾ ਤਾਂ ਰੈਣ ਦਾ ਇੰਤਜ਼ਾਮ ਕਰੂਗਾ ਤਾਂ ਓਥੋਂ ਦੇ ਜੇੜੇ ਲੋਕ ਨੇ ਓਥੇ ਜਿੰਹਨਾਂ ਦੇ ਰੈਸਟੋਰੈਂਟ ਨੇ ਜਾਂ ਰੈਣ ਦਾ ਪ੍ਰਬੰਧ ਕਰੂਗਾ ਤੇ ਖਾਣੇ ਦਾ ਪ੍ਰਬੰਧ ਕਰੂਗਾ ਨਾ ਜੇੜੇ ਓਥੇ ਰੈਣ ਅਹ ਰਹੁਗਾ ਜਾ ਕੇ ਓਥੇ ਓ ਬੰਦੇ ਨੂੰ ਕੀ ਹੋਊਗਾ ਪੈਸਾ ਮਿਲੂਗਾ ਨਾ ਪੈਸਾ ਦਊਗਾ ਓ ਤੇ ਜਿੱਥੇ ਓ ਖਾਊਗਾ ਓ ਜੇੜੇ ਬੰਦੇ ਵਪਾਰ ਕਰ ਰਹੇ ਨੇ ਓਨਾਂ ਨੂੰ ਵੀ ਓ ਖਾਣ-ਪੀਣ ਦਾ ਆਪਦਾ ਖਰਚਾ ਦਊਗਾ ਨਾ
ਹਾਂਜੀ-ਹਾਂਜੀ।
ਤੇ ਏਦੇ ਨਾਲ ਕੀ ਆ ਓਥੋਂ ਦੀ ਜੇੜੀ ਓਥੋਂ ਦੇ ਜੇੜੇ ਲੋਕ ਨੇ ਓਨਾਂ ਦੀ ਇਕੋਨਮੀ ਐਂ ਡਿਸ ਸਟਰੋਂਗ ਹੋਊਗੀ, ਉਹਨਾਂ ਨੂੰ ਆਰਥਿਕ ਸਹਾਇਤਾ ਮਿਲੂਗੀ
ਹਾਂਜੀ
ਤੇ ਦੂਸਰਾ ਇਹ ਕਹਿ ਸਕਦੇ ਆਂ ਕਿ ਅਂ ਕਿ ਜੇ ਜਿੱਥੇ ਉਹ ਵਿਜਿਟ ਕਰਦੇ ਨੇ, ਜਿੱਦਾਂ ਮਤਲਬ ਕਿ ਮੰਨ ਲਓ ਜੇ ਕੋਈ ਉਹ ਕਿਲੇ ਦੇ ਵਿੱਚ ਜਾਂਦੇ ਨੇ, ਹਨਾ ਜਿੱਦਾਂ-ਜਿੱਦਾਂ ਤੁਸੀਂ ਮੈਨੂੰ ਦੱਸਿਆ ਕਿ ਤੁਸੀਂ ਗਏ ਸੀ ਕਿਲ੍ਹਾ ਵਿਜਿਟ ਕੀ ਕੀਤਾ ਸੀ ਨਾ ਤੇ, ਮਿਊਜ਼ੀਅਮ ਵਿਜਿਟ ਕਰਦੇ ਆ ਜੇ ਉੱਥੇ ਮਤਲਬ ਉਹਨਾਂ ਨੇ ਫੀਸ ਰੱਖੀ
ਹਾਂਜੀ, ਮੋਸਟਲੀ ਟਿਕਟ ਵਗੈਰਾ ਰੱਖੀ ਹੁੰਦੀ ਆ ਹਾਂਜੀ ਉਹਨਾਂ ਨੂੰ ਪ੍ਰੋਫਿਟ ਹੁੰਦਾ ਫਿਰ ਇਹਨਾਂ ਚੀਜ਼ਾਂ ਤੋਂ
ਹਮ-ਹਮ-ਹਮ ਮੇਰੇ ਅਕੋਰਡਿੰਗ ਕਿ ਉਹਨਾਂ ਨੂੰ ਇਸ ਚੀਜ਼ ਦਾ ਪ੍ਰੋਫਿਟ ਹੁੰਦਾ ਕਿ ਜਿਹੜੀਆਂ ਉਹ ਜਗ੍ਹਾ ਹੁੰਦੀਆਂ ਨੇ, ਉਹਨਾਂ ਦੇ ਰੈਨੋਵੇਸ਼ਨ ਦੇ ਲਈ ਉਹ ਪੈਸਾ ਜਿਹੜਾ ਖਰਚਿਆ ਜਾ ਸਕਦਾ ਏ, ਇਹਦੇ ਨਾਲ ਕੀ ਆ ਸਰਕਾਰ ਦੀ, ਅਹ ਜੇਬ ਤੇ ਵੀ ਬੋਝ ਨਹੀ ਆਉਂਦਾ ਤੇ, ਇੱਕ ਪਰਸਨ ਦੀ ਜੇਬ ਤੇ ਵੀ ਬੋਝ ਨਹੀ ਆਊਗਾ ਕਿਉਂਕਿ ਜੇ ਹੌਲੀ-ਹੌਲੀ, ਹੌਲੀ-ਹੌਲੀ ਪੈਸਾ ਇਕੱਠਾ ਹੁੰਦਾ ਰਹੂਗਾ ਟਿਕਟ ਦੇ ਅਹ ਟਿਕਟ ਲਾਈ ਹੋਈ ਆ, ਟਿਕਟ ਕਿੰਨੇ ਆ ਪੰਜਾਹ ਰੁਪਏ ਜਾਂ ਸੱਠ ਅੱਠ ਰੁਪਇਆ ਦਸ ਰੁਪਇਆ ਵੀਹ ਰੁਪਏ ਜਿੰਨੀ ਵੀ ਟਿਕਟ ਹੈ ਨਾ ਹੌਲੀ-ਹੌਲੀ ਪੈਸਾ ਇਕੱਠਾ ਹੁੰਦਾ ਰਹੂਗਾ ਤੇ ਕੱਲ੍ਹ ਨੂੰ ਜੇ ਉੱਥੇ ਕਿਲ੍ਹੇ ਦੇ ਵਿੱਚ ਜਾਂ ਕਿਸੇ ਵੀ ਮਿਊਜ਼ੀਅਮ ਦੇ ਵਿੱਚ ਰੈਨੋਵੇਸ਼ਨ ਦੀ ਜ਼ਰੂਰਤ ਹੈ ਜਾਂ ਕੋਈ ਉ ਉੱਥੋਂ ਦੀ, ਧਨ ਭੰਨ ਤੋੜ ਹੁੰਦੀ ਹੈ ਤਾਂ ਉਹ ਪੈਸਾ ਜਿਹੜਾ ਉੱਥੇ ਵਰਤਿਆ ਜਾ ਸਕਦਾ
ਹਾਂਜੀ-ਹਾਂਜੀ ਇਹ ਤਾਂ ਹੈ, ਹਾਂਜੀ
ਹਮ, ਇਹ ਤਾਂ ਦੋ ਤਿੰਨ ਪੁਆਇੰਟ ਮੇਰੇ ਮਾਇੰਡ ਦੇ ਵਿੱਚ ਆਏ ਸੀਗੇ ਤੇ ਬਾਕੀ ਮੈਨੂੰ ਇਹ ਨੀ ਮਾਇੰਡ ਦੇ ਵਿੱਚ ਆ ਰਿਹਾ ਕਿ ਇਹਦਾ ਨੁਕਸਾਨ ਉਹਨੂੰ ਪਲੇਸ ਨੂੰ ਉੱਥੇ ਕੀ ਨੁਕਸਾਨ ਹੋ ਸਕਦਾ, ਕਿ ਜੇ ਮਤਲਬ ਕੋਈ ਬੰਦਾ ਵਿਜਿਟ ਕਰਦਾ ਹੈ, ਤਾਂ ਉਹ ਪਲੇਸ ਨੂੰ ਕੀ ਨੁਕਸਾਨ ਹੋਊਗਾ
ਪਲੀਜ ਉਸਨੂੰ ਮੇਰੇ ਅਕੋਰਡਿੰਗ ਤਾਂ ਜੇਕਰ ਅਸੀਂ ਉਹਦੇ ਨਾਲ ਸਹੀ ਵਿਵਹਾਰ ਨਹੀਂ ਹੁੰਦਾ ਲੋਕਾਂ ਦਾ ਉਹਦੇ ਪ੍ਰਤੀ, ਰਵੱਈਆ ਨਹੀਂ ਸਹੀ ਤੇ ਉਹ, ਉਹਦੇ ਬਾਰੇ, ਓਹੀ ਰਾਇਟਡਾਊਨ ਕਰੂਗਾ ਨਾ ਵੀ ਉਹਨਾਂ ਨਾਲ ਆਦੇ ਨੇ ਅ ਲੋਕਾਂ ਨੇ ਚੰਗਾ ਸਲੂਕ ਨੀ ਕੀਤਾ
ਹਾਂਜੀ-ਹਾਂਜੀ- ਹਾਂਜੀ
ਤੇ ਉਹ ਜੇ ਆਪਾਂ ਔਦੇਂ ਨਾਲ ਅੱਛੇ ਤਰੀਕੇ ਨਾਲ ਗੱਲਬਾਤ ਕਰਾਂਗੇ, ਸਹੀ ਢੰਗ ਨਾਲ ਵਿਚਰਾਂਗੇ, ਉਹ ਚੰਗਾ ਲਿਖੂਗਾ ਸਾਡੇ ਬਾਰੇ
ਹਮ-ਹਮ
ਉਸ ਜਗ੍ਹਾ ਬਾਰੇ ਤੇ, ਵੈਲਿਊ ਵੱਧ ਜਾਂਦੀ ਆ ਕਿਸੇ ਵੀ ਪਲੇਸ ਦੀ ਜੋ, ਹਾਂਜੀ ਜੇ ਕਿਸੇ ਬਾਰੇ ਆਪਾਂ ਚੰਗਾ ਲਿਖਾਂਗੇ ਤਾਂ ਉਹਦੀ ਚੰਗੀ ਵੈਲਿਊ ਬਣੇਗੀ, ਕੋਈ ਦੇਖੂਗਾ ਪੜੁਗਾ ਮਾੜੀ ਗੱਲ ਪੜੂਗਾ ਉਹਦੇ ਬਾਰੇ, ਤਾਂ ਫਿਰ ਬੁਰਾ ਹੀ ਬੋਲੇਗਾ
ਹਾਂਜੀ ਤੇ ਇਹ ਵੀ ਦੇਖੋ ਫੇਰ ਉਹਦੇ ਕਰਕੇ ਉਹਦੇ ਤੇ ਅਹ ਉੱਥੇ ਕਿੰਨਾ ਇੰਪੈਕਟ ਪਊਗਾ ਉੱਥੇ ਲੁਕ ਜਾਣਾ ਵੀ ਲੁਕ ਜਾਣਾ ਪਸੰਦ ਨਹੀਂ ਕਰਨਗੇ ਇੱਕ ਇਹ ਵੀ ਚੀਜ਼ ਹੈ ਕਿ, ਹਾਂਜੀ- ਹਾਂਜੀ
ਜੇਕਰ ਉਹਨੂੰ ਉੱਥੇ ਵੀ ਖਾਣ ਪੀਣ ਦਾ ਪਾਣੀ ਵਗੈਰਾ ਦਾ ਅੱਛਾ ਪ੍ਰਬੰਧ ਮਿਲੂਗਾ ਤੇ ਹੋਰਾਂ ਨੂੰ ਵੀ ਦੱਸੇਗਾ, ਇੱਥੇ ਵਿਜਿਟ ਕਰੋ, ਉੱਥੇ ਤੁਹਾਨੂੰ ਹਰ ਇੱਕ ਚੀਜ਼ ਦੀ ਮਿਲੇਗੀ, ਅ ਜੋ ਤੁਸੀਂ ਚਾਹੁੰਦੇ ਹੋ ਖਾਣ ਨੂੰ ਮਿਲੇਗਾ, ਰਹਿਣ ਸਹਿਣ ਦਾ ਪ੍ਰਬੰਧ ਵ ਵਧੀਆ ਹੋਏਗਾ, ਜੇ ਉਹਵੇੂੰ ਵਿਜਿਟ ਕਰਨ ਵਾਲੇ ਪਰਸਨ ਨੂੰ ਹੀ ਚੰਗਾ ਐਕਸਪੀਰੀਅੰਸ ਨਾ ਮਿਲਲੇਗਾ, ਤੇ ਫਿਰ ਉਹ ਹੋਰ ਨੂੰ ਕੀ ਦੱਸੂਗਾ!
ਹਮ। ਇਹਦੇ ਵਿੱਚ ਇੱਕ ਪੁਆਇੰਟ ਇਹ ਵੀ ਐਡ ਹੋ ਸਕਦਾ ਨਾ, ਕਿ ਮਤਲਬ ਅ ਜਿੱਦਾਂ ਹੁਣ ਟੂਰਿਸਟ ਉੱਥੇ ਜਾਂਦੇ ਨੇ, ਉਸ ਪਲੇਸ ਨੂੰ ਇਹ ਮਤਲਬ ਨੁਕਸਾਨ ਹੁੰਦਾ ਹੈ ਕਿ ਜਿਹੜੇ ਉੱਥੇ ਲੋਕ ਜਾਂਦੇ ਨੇ, ਕਿ ਉਹ ਉੱਥੇ ਸਾਫ਼ ਸਫ਼ਾਈ ਦਾ ਧਿਆਨ ਨਹੀਂ ਰੱਖਦੇ।
ਹਾਂਜੀ, ਹਾਂਜੀ।
ਕਿ ਜਿੱਥੇ ਖਾ ਲਿਆ ਮਤਲਬ, ਉੱਥੇ ਸੁੱਟ ਦਿੱਤਾ ਹਨਾ, ਕਿ ਉੱਥੇ ਇੱਦਾਂ ਦਾ ਮਤਲਬ ਕਿ ਇਨਵੋਰਵਮੈਂਟ ਹੋਣਾ ਚਾਹੀਦਾ, ਕਿ ਜਿੱਦਾਂ ਮਤਲਬ ਲੋਕ ਉੱਥੇ ਸਾਫ਼ ਸਫ਼ਾਈ ਰੱਖਣ। ਕਿ ਟੂਰਿਸਟ ਜਾਂਦੇ ਨੇ ਉੱਥੇ ਬਹੁਤ ਜ਼ਿਆਦਾ ਕਹਿੰਦੇ ਗੰਦ ਪਾ ਕੇ ਆਦੇ ਨੇ, ਹਨਾ। ਜਿੱਦਾਂ ਸ਼ਰਾਬਾਂ ਪੀਂਦੇ ਨੇ ਅਗਰ ਕੋਈ ਚਿਕਨ ਵਗੈਰਾ, ਮੀਟ ਵਗੈਰਾ, ਅੰਡਾ ਖਾਂਦੇ ਨੇ ਤਾਂ ਮੈਂ ਸੁਣਿਆ ਹੈ ਕਿ ਉਹ ਲੋਕ ਉੱਥੇ ਮਤਲਬ ਏਦਾਂ ਹੀ ਸੁੱਟ ਕੇ ਆ ਜਾਂਦੇ ਨੇ, ਕਿ ਸੜਕਾਂ ਤੇ ਕਿ ਉਹ ਆਪਣਾ ਫਰਜ਼ ਬਣਦਾ ਹੈ, ਕਿ ਆਪਾਂ ਉਸ ਚੀਜ਼ ਦੀ ਅਗਰ ਆਪਾਂ ਉਹ ਟੂਰਿਸਟ ਪਲੇਸ ਹੈ ਤਾਂ ਉਹਨੂੰ, ਉਹਦੀ ਸਾਫ਼ ਸ
ਸਾਫ਼ ਸਫ਼ਾਈ ਦਾ ਧਿਆਨ ਖੁਦ ਰੱਖੀਏ, ਹਾਂਜੀ।
ਹਾਂਜੀ, ਹਮ ਹਮ। ਹੋਰ ਕੋਈ ਆ ਰਿਹਾ ਮਾਇੰਡ ਦੇ ਵਿੱਚ ਟੋਪਿਕ, ਵੈਸੇ ਤਾਂ ਇਹ ਬਹੁਤ ਹੋ ਗਏ ਨੇ ਪੁਆਇੰਟ।
ਹਾਂਜੀ, ਵੈਸੇ ਤਾਂ ਬਹੁਤ ਹੋ ਗਿਆ।
ਹਮ, ਹਮ, ਹਮ।
ਤੁਸੀਂ ਕਰ ਲਿਆ ਤਿਆਰ, ਤੁਸੀਂ ਅ ਛੋਟਾ ਹੀ ਟੋਪਿਕ ਲਿਖਣਾ ਹੋਏਗਾ, ਕੋਈ ਇੰਨਾ ਵੱਡਾ ਤਾਂ ਲਿਖ
ਨਹੀਂ ਬਸ ਇਹੀ ਤਿੰਨ, ਚਾਰ ਪੁਆਇੰਟ ਤੇ ਲਿਖਣੇ ਨੇ।
ਮੇਨ ਪੁਆਇੰਟ ਸੀ ਜਿਹੜੇ ਉਹ ਤੁਹਾਡੇ, ਡਿਸਕਸ ਹੋਈ ਗਏ ਆ।
ਹਾਂਜੀ ਹਾਂਜੀ, ਮੇਨ ਪੁਆਇੰਟ ਹੋ ਗਏ ਨੇ ਡਿਸਕਸ
ਹਾਂਜੀ।
ਹਮ, ਹਮ, ਹਮ। ਚੱਲੋ। ਹਾਂਜੀ ਬਸ ਵਧੀਆ, ਚਲੋ ਫਿਰ ਮੈਂ ਲਿਖ ਲਾਂ ਟੋਪਿਕ, ਫਿਰ ਬਾਅਦ ਚੋਂ ਕਰਦੀ ਹਾਂ ਮੈਂ ਤੁਹਾਡੇ ਨਾਲ ਗੱਲ।
ਹਾਂਜੀ ਹਾਂਜੀ ਠੀਕ ਹੈ ਜੀ, ਓਕੇ ਓਕੇ ਬਾਏ।
ਓ, ਬਾਏ ਬਾਏ।